ਓ ਹੈਲੋ। ਹਾਂਜੀ, ਸਾਸਰੀਕਾਲ ਜੀ। ਹੋਰ ਕੀ, ਹਾਂਜੀ ਵਧੀਆ। ਤੁਸੀਂ ਸਣਾਓ?
ਵਧੀਆ-ਵਧੀਆ।
ਅੱਛਾ, ਕੀ ਕਰਦੇ ਸੀ?
ਮੈਂ ਬਸ ਹੁਣੇ ਫਰੀ ਹੋ ਕੇ ਬੈਠੀ ਈ ਸੀਗੀ।
ਅੱਛਾ-ਅੱਛਾ।
ਮੈਂ ਕਿਆ ਚਲ ਬੜੇ ਦਿਨ ਹੋਗੇ, ਵੀਰ ਜੀ ਨੂੰ ਕੋਲ ਕਰਾਂ।
ਹੂੰ, ਚਲੋ ਵਧੀਆ ਕੀਤਾ, ਯਾਦ ਤਾਂ ਆਈ। ਮੈਂ ਵੀ ਬਸ ਪੇੜ-ਪੋਦਿਆਂ ਨੂੰ ਪਾਣੀ ਦੇਈ ਜਾਂਦਾ ਸੀ।
ਅੱਛਾ-ਅੱਛਾ।
ਹਾਂਜੀ।
ਅੱਛਾ-ਅ, ਤੁਸੀਂ ਘਰੇ ਲਗਾਏ ਦੇ ਨੇ ਕੀ?
ਹਾਂਜੀ, ਕਾਫੀ ਏ ਉੱਪਰ ਛੱਤ ਤੇ ਗਾਰਡਨ ਬਣਾਇਆ ਹੋਇਆ ਆਪਾਂ ਪੇੜ-ਪੋਦਿਆਂ ਦਾ।
ਅੱਛਾ -ਅੱਛਾ। ਐਵੀ ਦੇਖੋ ਅੱਛੀ ਗੱਲ ਐ‌।
ਹਾਂ, ਮਤਲਬ ਬੋਤ ਜ਼ਾਦਾ ਸ਼ੋਕੈ ਮੈਨੂੰ ਏਸ ਚੀਜ਼ ਦਾ ਪੇੜ ਪੌਦੇ ਲਗਾਣ ਦਾ। ਹਾਂਜੀ-ਹਾਂਜੀ
ਕੀ-ਕੀ ਲਗਾਇਆ ਵਾ ਤੁਸੀਂ ਘਰੇ?
ਸਾਡੇ ਘਰੇ ਵੀ ਇੱਕ ਤਾਂ ਇਹੇ ਆ ਕੀ ਕਹਿੰਦੇ ਆ, ਇਹ ਜਾਮੁਣ ਦਾ ਛੋਟਾ ਜਿਹਾ ਪੇੜ ਆ ਹਜੇ ਤਾਂ
ਅੱਛਾ-ਅੱਛ।
ਆਵਲਾ ਲਗਾਇਆ ਦਾ, ਆ ਅਰਜੁਨ ਕੀ ਛਾਲ ਸੁਣੀ ਹੋਣੀ, ਉਹੋ ਲਗਾਈ ਆ। ਤੇ ਚੰਦਨ ਸੁਣਿਆ ਹੋਣਾ, ਜਿਹੜਾ ਬੜੀ ਸੁਗੰਧ ਦਿੰਦਾ ਜਿਹੜੇ ਤੁਸੀਂ ਫ੍ਰੈਗਨੈਂਸ ਦੀ ਗੁਰਦੁਆਰਿਆਂ ਵਗੈਰਾ ਚ ਸੈਂਟ ਦੀ ਵੀ ਕੀਤੀ ਹੋਣੀ, ਹਾਂਜੀ। ਉਹ ਹੀ ਹੋ ਗਿਆ, ਹੋਰ ਕੀ ਕਿੰਦੇ ਨੇ, ਬੇਲ ਲੱਗੀ ਹੋਈ ਐ ਸਾਡੇ
ਅੱਛਾ-ਅੱਛਾ।
ਜੀ, ਹਾਂਜੀ। ਅਮਰੂਦ ਦਾ ਪੇਡਾ ਵੀ ਲੱਗਿਆ ਸਾਈਡ 'ਤੇ।
ਅੱਛਾ-ਅੱਛਾ।
ਹਾਂਜੀ-ਹਾਂਜੀ। ਹੋਰ ਵੀ ਕਾਫੀ ਸਾਰੇ ਨੇ ਰਾਤ ਕਿ ਰਾਣੀ ਹੋ ਗਈ। ਹੋਰ ਬਥੇਰੇ ਨੇ ਬਈ ਇਹਨਾਂ ਦੇ ਨਾ ਬਹੁਤ ਫਾਇਦੇ ਨੇ ਬਹੁਤ ਜ਼ਿਆਦਾ ਫਾਇਦੇ ਨੇ, ਇਹਨਾਂ ਚੀਜ਼ਾਂ ਦੇ
ਇੱਕ ਤਾਂ ਦੇਖੋ ਫਰੈਸ਼ਨੈਸ ਵੀ ਮਿਲਦੀ ਏ ਸਾਨੂੰ ਸਵੇਰੇ ਸਵੇਰੇ ਉੱਠ ਕੇ ਕਈ ਬੰਦੇ ਇੱਦਾਂ ਨੇ ਗਾਰਡਨ ਚਾਹੁੰਦੇ ਨੇ ਤੁਹਾਡੇ ਸਪੈਸ਼ਲ ਘਰ ਹੀ ਆ
ਹਾਂ ਹਾਂ ਉਹ ਤਾਂ ਹੈ ਹੁਣ ਜਿੱਦਾਂ ਇਹ ਨੀਮ ਦਾ ਪੇੜ ਹੋ ਗਿਆ ਜਿੱਦਾਂ ਹੁਣ ਮੇਰੇ ਕੀ ਕਹਿੰਦੇ ਆ ਮੇਰੇ ਕਿਸ ਰਿਲੇਟਿਵ ਨੂੰ ਵੀ ਸਕਿੰਨ ਡਿਸੀਜ਼ ਹੋ ਗਈ ਸੀ ਕਿਸੇ
ਅੱਛਾ ਆ ਅੱਛਾ ਆ
ਵੀ ਇਨਫੈਕਸ਼ਨ ਵਗੈਰਾ ਹੋ ਗਿਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਕੀ ਕਹਿੰਦੇ ਆ ਨੀਮ ਦੇ ਜਿਹੜੀ ਪੱਤੀਆਂ ਨੀ ਹੁੰਦੀਆਂ ਉਹਨੂੰ ਉਬਾਲ ਕੇ ਉਹ ਵਾਲੇ ਪਾਣੀ ਨਾਲ ਤੁਸੀਂ ਇੱਥੇ ਰੱਬ ਕਰੋ। ਕੋਟਲ ਨਾਲ ਲਿਆ ਫਿਰ ਤੁਸੀਂ ਹੱਥ ਨਾਲ ਕਰੋ ਬ ਇਹ ਠੀਕ ਹੋਜੂਗਾ ਔਰ ਤੁਸੀਂ ਮੰਨੋਗੇ ਉਹਨੇ ਪੂਰੇ ਤੀਹ, ਚਾਲੀ ਦਿਨ ਹੀ ਕੀਤਾ ਹੋਣਾ ਉਹਦੀ ਇਹ ਬਿਮਾਰੀ ਮੈਂ ਕਹਿੰਦਾ ਜੜ ਤੋਂ ਹੀ ਖਤਮ ਹੋ ਗਈ ਕਿਤੇ ਉਹਨੇ ਇੰਨੇ ਹਾਂਜੀ ਨੀਮ ਦਾ ਹਾਂਜੀ। ਕਿਤੇ ਉਹਨੇ ਇੰਨੀਆਂ ਡਾਕਟਰ ਬਦਲੇ ਇੰਨੀਆਂ ਦਵਾਈਆਂ ਲਿੱਤੀਆਂ ਉਹਨੂੰ ਫ਼ਰਕ ਨਹੀਂ ਸੀ ਪਿਆ।
ਅੱਛਾ ਆ ਅੱਛਾ ਆ ਦੇਖੋ ਇਦੇ ਫਾਇਦੇ ਨੇ ਕਈ ਦੇਖੋ ਫੇਸ 'ਤੇ ਵੀ ਐਲੋਵੀਰਾ ਜੈਲ ਵੀ ਹੈ
ਹਾਂ ਐਲੋਵੀਰਾ ਵੀ ਲੱਗੀ ਸਾਡੇ ਹਾਂਜੀ
ਅੱਛਾ ਐਲੋਵੀਰਾ ਵੀ ਕਈ ਯੂਜ ਕਰਦੇ ਨੇ ਕਈ ਦੇਖੋ ਉਹਦੇ ਵਿੱਚ ਸ਼ੈਂਪੂ ਚ ਮਿਲਾ ਕੇ ਦੇਖੋ ਹੇਅਰ ਵੋਸ਼ ਕਰਦੇ ਨੇ ਉਹਦੇ ਵੀ ਫਾਇਦੇ ਨੇ ਸਾਨੂੰ
ਥ਼ਨੈਸ ਹੁੰਦੀ ਹੈ ਫੇਸ ਵਾਸਤੇ ਵੀ ਬਹੁਤ ਵਧੀਆ ਐਲੋਵੇਰਾ
ਦੇਖੋ ਜਿਹੜੀ ਓਰੀਜਨਲ ਹੋਗੀ ਆ ਓ ਤਾਂ ਦੇਖੋ ਘਰ ਚ ਲੱਗੀ ਓ ਤਾਂ ਫੈਦਾ ਵੀ ਬਹੁਤ ਹੁੰਦਾ ਬਾਕੀ ਦੇਖੋ ਹੋਰ ਕੰਮ ਕਿ ਚੀਜ਼ਾਂ ਮਿਲਾਕੇ ਜਿਹੜੇ ਬਾਹਰ ਦੇ ਬਣਾ ਕੇ ਦਿੰਦੇ ਨੇ ਉਹ ਪਤਾ ਨਹੀਂ ਕੀ ਕੀ ਮਿਲਾ ਕੇ ਕੇ ਦਿੰਦੇ ਨੇ ਫੇਰ ਹਾਂ ਫੋਨ
ਕੁੱਛ ਨੀ ਹੁੰਦਾ ਹਮ ਆਹੀ ਤੁਸੀਂ ਹਾਂਜੀ ਆਹੀਂ ਤੁਸੀਂ ਘਰੇ ਬਣਾਉ ਆਪਣੇ ਐਲੋਵੇਰਾ ਲਗਾਓ ਉਹਨੂੰ ਚੰਗੀ ਤਰ੍ਹਾਂ ਮਤਲਬ ਤੁਸੀਂ ਏ ਅ ਉਹਦਾ ਜਿਹੜਾ ਓਹੋ ਆ ਐਲੋਵੇਰਾ ਨਿਕਾਲ ਕੇ ਕੇ ਉਹਨੂੰ ਕੀ ਕਹਿੰਦੇ ਆ ਵੀ ਚੰਗੀ ਤਰ੍ਹਾਂ ਕੋਟ ਕਿ ਉਸ ਤੋਂ ਬਾਅਦ ਫੇਸ ਟੇਲ ਲਗਾਓ ਤੁਸੀਂ ਇੱਕ ਹਫ਼ਤਾ ਤੁਹਾਨੂੰ ਆਪਣੇ ਆਪ ਰਿਜ਼ਲਟ ਵੇਖ ਜਾਣਾ
ਹਾਂ ਹਾਂ ਨਹੀਂ ਐਲੋਵੇਰਾ ਤੇ ਬਹੁਤ ਫੈਂਦੇਵੰਦੀ ਆ
ਹਾਂਜੀ ਹਾਂਜੀ ਉ ਹੁ
ਛਾ
ਹਾਂ ਤੇ ਆ ਵਲਾ ਵੀ ਸਾਡੇ ਲੱਗੇ ਹੋਏਆ ਛੱਤ ਤੇ ਹਾਂਜੀ ਬੀ ਜਿਹਦੇ 'ਚ ਵਿਟਾਮਿਨ ਸੀ ਹੁੰਦਾ ਉਹ ਤੁਹਾਨੂੰ ਪਤਾ ਬਾਈ ਕਹਿੰਦੇ ਆ ਉਹ ਆ ਵਾਲੇ ਖਾਣ ਨਾਲ ਤੁਹਾਡੇ ਬੀ ਫੇਸ ਤੇ ਵੀ ਗਲੋ ਆਉਂਦਾ ਹਾਂਜੀ
ਹਾਂ ਹਾਂ ਦੇਖੋ ਆਵਲੇ ਦਾ ਤੇ ਦੇਖੋ ਅਚਾਰ ਵੀ ਪੈਂਦਾ
ਹਾਂ ਜੀ ਹਾਂਜੀ
ਕਇਓ ਮਿੱਠਾ ਵੀ ਪਾਉਂਦੇ ਨੇ
ਅੱਛਾ ਅਚਾਰ ਮਿੱਠਾ ਵੀ ਪੈਂਦਾ ਅਵਲੇ ਦਾ
ਹਾਂ ਮਿੱਠਾ ਵੀ ਪਾਉਂਦੇ ਨੇ ਕਈ
ਅੱਛਾ ਅੱਛਾ
ਤੇ ਕਈ ਓਵੇਂ ਅਚਾਰ ਪਾਉਂਦੇ ਨੇ ਕਈ ਦੇਖੋ ਇਹਦੀ ਉਹ ਵੀ ਬਣਾਉਂਦੇ ਨੇ ਸਬਜ਼ੀ ਟਾਈਪ ਬਣਾ ਕੇ ਰੱਖ ਲੈਂਦੇ ਨੇ ਘਰੇ
ਹਾਂਜੀ ਹਾਂਜੀ ਅੱਛਾ, ਆਵਲੇ ਦੀ ਵੀ ਬਣਦੀ ਹੁੰਦੀ, ਅੱਛਾ?
ਬੜੇ ਫਾਇਦੇ ਨੇ, ਦੇਖੋ ਤੁਹਾਡੇ ਘਰ ਤੇ ਲੱਗੇ ਦੇ ਤੁਸੀਂ ਟਰਾਈ ਕਰਕੇ ਦੇਖਿਓ। ਅੱਜ ਕੱਲ ਯੂਟਿਊਬ ਵੀ ਦੇਖੋ। ਯੂਟਿਊਬ ਵਿੱਚ ਵੀ ਕਾਫ਼ੀ ਚੀਜ਼ਾਂ ਮੈਂ ਤੇ ਅਸੀਂ ਖੁਦ ਨੀ ਬਣਾਏ ਘਰੇ। ਅਸੀਂ ਆਪਦੇ ਮਿੱਠੇ ਬਣਾਏ ਸੀ ਇੱਕ ਵਾਰੀ, ਉਹ ਵੀ ਮੇਰੀ ਮਦਰ ਇਨ ਲਾਅ ਨੇ ਬਣਾਏ ਸੀ।
ਹਾਂ, ਆਂਮਲੇ ਤੇ ਕਾਫ਼ੀ ਚੀਜ਼ਾਂ ਬਣਦੀਆਂ ਅਚਾਰ ਹੋ ਗਿਆ ਹੁਣ ਤੁਸੀਂ ਕਹਿ ਰਹੇ ਹੋ ਮਿੱਠ ਮਿੱਠਾ ਅਚਾਰ ਵੀ ਬਣਦਾ ਹਨਾ। ਆਮਲੇ ਦੀ ਮੈਂ ਕੈਂਡੀ ਵੀ ਖਾਈ ਹੋਈ ਕੈਂਡੀ ਵੀ ਬਹੁਤ ਸਵਾਦ ਹੁੰਦੀ ਹਨਾ ਹਾਂਜੀ‌। ਆਮਲੇ ਦੀ ਕੈਂਡੀ ਵੀ ਹੁੰਦੀਆਂ ਨੇ।
ਅੱਛਾ।
ਹੂ, ਹੂ।
ਤੇ ਅਮਰੂਦ ਦਾ, ਇਹ ਤੁਸੀਂ ਹੁਣੇ ਲਗਾਇਆ ਨਾ ਕਾਫੀ ਟਾਈਮ ਹੋ ਗਿਆ ਤੁਹਾਨੂੰ ਲਗਾਏ ਹੋਏ।
ਤੇ ਲੱਗੇ ਨੇ ਸਾਡੇ ਤਾਂ ਕਾਫੀ ਟਾਈਮ ਤੋਂ ਹਾਂਜੀ। ਇੱਕ ਪਹਿਲਾ ਸਾਡੇ ਲੱਗਿਆ ਸੀ ਕਿ ਕਹਿੰਦੇ ਆ ਉਹ ਚਮੇਲੀ ਦਾ ਪਤਾ ਨਹੀਂ। ਉਹ ਮੈਂ ਕਹਿੰਨਾ ਬਹੁਤ ਵੱਡਾ ਪੇੜ ਲੱਗਿਆ ਸੀ। ਮੈਂ ਕਹਿੰਨਾ ਇੰਨੀ ਵਧੀਆ ਖੁਸ਼ਬੂ ਉਸ ਮਤਲਬ ਫੁੱਲ -ਫੁੱਲਾਂ ਦੀ ਛੋਟੇ -ਛੋਟੇ ਵਾਈਟ ਕਲਰ ਦੇ ਇੰਨੀ ਵਧੀਆ ਫਰੈਗਨਿੰਸ। ਤੁਰਨ ਦੀ ਉਹੋ ਮੈਂ ਬ਼ਸ ਕੀ ਦਸਾਂ, ਉਹੋ ਬ਼ਸ ਗ਼ਲਤੀ ਨਾਲ ਆਪਾਂ ਛੋਟੇ ਹੁੰਦਿਆਂ ਨੇ ਪੱਟ ਤਾਂ ਸੀ ਤੇ ਉਹ ਹੁਣ ਅਜੇ ਤੱਕ ਨਹੀਂ ਲੱਗਿਆ।
ਅੱਛਾ।
ਹਾਂ ਦੁਬਾਰਾ ਆਪਾਂ ਬਹੁਤ ਕੋਸ਼ਿਸ਼ ਕੀਤੀ ਲਗਾਣ ਦੀ ਬਸ ਉਹ ਫਿਰ ਗਰੋਹ ਹੀ ਨਹੀਂ ਕਰ ਪਾਇਆ।
ਅੱਛਾ -ਅੱਛਾ ਤੇ ਫਲਾਵਰਸ ਵਗੈਰਾ ਵੀ ਲੱਗੇ ਹੋਣਗੇ। ਫਲਾਵਰਸ ਵਗੈਰਾ ਵੀ ਲੱਗ
ਫਲਾਵਰਸ ਹਾਂਜੀ ਰੋਜ਼ ਲੱਗਿਆ। ਹੋਰ ਕੀ ਕਹਿੰਦੇ ਐ। ਕਿ ਏ ਚੰਦਨ ਦਾ ਤੁਹਾਨੂੰ ਮੈਂ ਦੱਸਿਆ ਸੀ। ਉਹੋ
ਹਾਂ, ਅੱਜ ਕੱਲ ਦੇਖੋ? ਇਹ ਸਭ ਚੀਜ਼ਾਂ ਦੇਖੋ। ਘਰ ਵਿੱਚ ਹੀ ਲਗਾ ਲੋ, ਪਹਿਲਾਂ ਤਾਂ ਦੇਖੋ ਗਲੀ ਗਲੀ 'ਚ' ਵੀ ਹੋਂਦੀ ਸੀ। ਅੱਜ -ਕੱਲ ਕੋਈ ਲਗਾਉਂਦਾ ਹੀ ਨਹੀਂ ਐ।
ਹਾਂ, ਅੱਜ- ਕੱਲ੍ਹ ਬਸ ਉਹ ਹਰਿਆਲੀ ਨੀ ਹੈ ਨਾ। ਪੱਕੀਆਂ ਸੜਕਾਂ ਬਣਗੀਆਂ ਫਿਰ ਉਹ ਕਿੱਥੇ ਹਾਂਜੀ- ਹਾਂਜੀ ਬਿਲਕੁਲ।
ਅੱਜ -ਕੱਲ ਕੋਈ ਲਗਾਉਂਦਾ ਹੀ ਨਹੀਂ ਹੈਗਾ, ਘਰ ਦੇ ਵਿੱਚ।
ਹਾਂ -ਹਾਂ ਬਿਲਕੁਲ -ਬਿਲਕੁਲ।
ਹੁਣ ਸਾਡੇ ਨਾਲ ਰਹਿੰਦੇ ਨੇ ਉਹਨਾਂ ਨੇ ਕਾਫ਼ੀ ਚੀਜ਼ਾਂ ਲਗਾਈਆਂ ਦੇ ਨੇ, ਪੁਦੀਨਾ ਹੋ ਗਿਆ। ਧਨੀਆ ਹੋ ਗਿਆ। ਤੇ ਹਾਂ, ਜਾ, ਹਾਂ, ਜਾਮੁਨ ਹੋ ਗਏ। ਹੋਰ ਸਟ੍ਰੋਬੈਰੀ ਦਾ ਪੇੜ ਹੋ ਗਿਆ।
ਅੱਛਾ ਸਟ੍ਰੋਬੈਰੀ ਦਾ ਵੀ ਲਗਾਇਆ।
ਹਾਂਜੀ- ਹਾਂਜੀ।
ਅੱਛਾ -। ਅੱਛਾ
ਉਹਨਾਂ ਦੇ ਘਰ ਹੋਈ ਸੀ ਨਾ ਇੱਕ ਵਾਰੀ ਹਾਂ -ਹਾਂ ਉਹਨੇ ਲਗਾਇਆ ਸੀ ਨਾ ਇੱਕ ਵਾਰੀ ਫਿਰ ਸਾਨੂੰ ਦੇਖ ਕੇ ਗਏ ਸੀ, ਉਹਨਾਂ ਦੇ ਜਾਮੁਨ ਦਾ ਵੀ ਲੱਗਿਆ ਸੀ। ਹੁਣ ਨਾਂ ਸੀਜ਼ਨ ਆਇਆ ਸੀ ਜਾਮੁਨ ਦਾ ਫਿਰ ਤਾਂ ਵੀ ਸਾਨੂੰ ਫੜਾ ਕੇ ਗਏ ਸੀ।
ਅੱਛਾ -ਅੱਛਾ।
ਦੇਖੋ, ਜਿਹਨਾਂ ਦੇ ਘਰ ਲੱਗੇ ਨੇ ਉਹ ਤਾਂ ਖਾਂਦੇ ਹੀ ਨਹੀਂ ਹੈਗੇ।
ਹਾਂ -ਹਾਂ ਸਹੀ ਗੱਲ ਹੈ।
ਜਾਮੁਨ ਉਹਨਾਂ ਦੇ ਘਰ ਲੱਗੇ ਦੇ ਨੇ ਉਹ ਖਾਂਦੇ ਹੀ ਨਹੀਂ ਆ। ਅਸੀਂ ਦੇਖੋ ਬਾਜ਼ਾਰ 'ਚ ਅੱਜ ਕੱਲ੍ਹ ਦੇਖੋ ਮਹਿੰਗੇ ਵੀ ਕਿਤਨੇ ਆ ਰਹੇ ਸੀ।
ਹਾਂ- ਹਾਂ ਬਿਲਕੁਲ, ਦੋ ਸੌ ਰੁਪਏ ਕਿੱਲੋ ਜਾਮੁਨ ਮੈਂ ਕੱਲ੍ਹ ਪੁੱਛ ਕੇ ਆਇਆ ਸੀ।
ਉਹ ਸਾਨੂੰ ਇੰਨੇ ਸਾਰੇ ਦੇ ਕੇ ਗਏ ਸੀ, ਕਿ ਅਸੀਂ ਨਾਲ ਵਾਲੇ ਕੋਈ ਹੋਰ ਆਂਟੀ ਰਹਿੰਦੇ ਹਾਂ ਅਸੀਂ ਉਹਨਾਂ ਨੂੰ ਦੇ ਕੇ ਆਏ ਹਾਂ।
ਅੱਛਾ -ਅੱਛਾ, ਹੂੰ-ਹੂੰ। ਜਾਮੁਨ ਦੇ ਮੈਂ ਕਹਿੰਦਾ ਆਹ ਸੀਜਨ ਚ ਬਹੁਤ ਜ਼ਿਆਦਾ ਫ਼ਾਇਦੇ ਆ, ਬਹੁਤ ਜ਼ਿਆਦਾ ਦਾ ਫਾਇਦੇ ਆ।
ਦੇਖੋ, ਸ਼ੂਗਰ ਵਾਲੇ ਬੰਦੇ ਹੁੰਦੇ ਨੇ ਉਹਦੇ ਵਾਸਤੇ ਬਹੁਤ ਫਾਇਦਾ ਹੈ। ਸ਼ੂਗਰ ਵਾਲੇ ਬੰਦੇ ਵਾਸਤੇ ਬਹੁਤ ਫ਼ਾਇਦਾ, ਉਹਨਾ ਨੂੰ ਖਾਣਾ ਚਾਹੀਦਾ।
ਹਾਂ- ਹਾਂ, ਬਿਲਕੁਲ -ਬਿਲਕੁਲ। ਜਿੱਦਾਂ ਹੁਣ ਕਿਸੇ ਨੂੰ ਡਾਏ ਡਾਇਜਸਨ ਦੀ ਪ੍ਰੋਬਲਮ ਹੁੰਦੀ ਢਿੱਡ ਸੰਬੰਧੀ ਵੀ ਕੋਈ ਪੋ੍ਬਲਮ ਹੋ ਜਾਂਦੀ, ਦੇਖੋ, ਅਨਸਟੀਵ ਵਗੈਰਾ ਉਹਦੇ ਲਈ ਬਹੁਤ ਵਧੀਆ ਹੁੰਦਾ, ਕਿਉਂਕਿ ਜਾਮੁਨ ਦੇ ਵਿੱਚ ਫਾਇ ਬਰ ਹੁੰਦਾ ਜੋ ਕਿ ਸਾਡੇ ਕੀ ਕਹਿੰਦੇ ਡ ਡਾਇਜੈਸਟ ਸਿਸਟਮ ਨੂੰ ਇੰਪਰੂਵ ਕਰਦਾ, ਬਈ ਅ ਅੱਛੇ ਤਰ੍ਹਾਂ ਵਰਕ ਕਰਨ ਲਈ ਹਾਂ।
ਦੇਖੋ, ਕਈਆਂ ਨੂੰ ਟੇਸਟੀ ਵੀ ਲੱਗਦਾ, ਕਈਆਂ ਨੂੰ ਨਹੀਂ ਵੀ ਲੱਗਦਾ।
ਹਾਂ -ਹਾਂ, ਬਿਲਕੁਲ-ਬਿਲਕੁਲ।
ਆਤੇ ਹੁਣ ਦੇਖੋ, ਕਿੰਨੇ ਫਾਇਦੇ ਵਾਲਾ ਹੁੰਦਾ। ਬਟ, ਮੇਰੇ ਹਸਬੈਂਡ ਨਹੀਂ ਖਾਂਦੇ ਹਾਂ।
ਅੱਛਾ- ਅੱਛਾ, ਹਸਬੈਂਡ ਨਹੀਂ ਖਾਂਦੇ ਕਿਉਂ?
ਇਹਨਾਂ ਨੂੰ ਅੱਛੇ ਹੀ ਨਹੀਂ ਲੱਗਦੇ।
ਅੱਛਾ ਜੀ, ਜਾਮੁਨ ਤੇ ਮਿੱਠੇ ਹੁੰਦੇ ਨੇ, ਬਹੁਤ ਸਵਾਦ ਹੁੰਦੇ ਨੇ।
ਖਾਂਦੇ ਹੀ ਨਹੀਂ ਆ, ਇਹਨਾਂ ਨੂੰ ਇਸ ਵਾਰ ਮੈਂ ਅਲੱਗ ਤਰੀਕੇ ਨਾਲ ਬਣਾ ਕੇ ਦਿੱਤੇ ਤਾਂ ਥੋੜ੍ਹੇ ਇਹਨਾਂ ਨੇ ਖਾਏ ਨੇ। ਮੈਂ ਕਿਹਾ ਚੱਲ ਕੁਸ਼ ਤਾਂ ਖਾਣਗੇ। ਇਹਨਾਂ ਨੂੰ ਮੈਂ ਮਸਾਲੇ ਵਾਲੇ ਬਣਾ ਕੇ ਦਿੱਤੇ, ਜਿੱਥੇ ਚਾਟ ਮਸਾਲਾ ਵਿੱਚ ਪਾਤਾ।
ਅੱਛਾ- ਅੱਛਾ।
ਥੋੜ੍ਹੀ ਜਿਹੀ ਰੈੱਡ ਮਿਰਚ ਪਾਤੀ, ਰੈੱਡ ਮਿਰਚ ਪਾਊਡਰ ਹੋ ਗਿਆ। ਨਮਕ ਪਾਤਾ। ਔਰ ਬਲੈਕ ਨਮਕ ਪਾ ਤਾ, ਕਾਲੀ ਮਿਰਚ ਪਾ ਤੀ, ਤਾਂ ਇਹਨਾਂ ਨੇ ਥੋੜਾ ਚਟਪਟੇ ਜੇ ਬੰਣੇ ਨੇ, ਫਿਰ ਇਹਨਾਂ ਨੇ ਜਾ ਕੇ ਖਾਏ ਨੇ ਥੋੜੇ ਬਹੁਤੇ।
ਅੱਛਾ- ਅੱਛਾ, ਹੂੰ।
ਇਨੇ ਮੈਂ ਦਹੀ ਬਣਾਉਂਦੀ ਹਾਂ, ਕਿਉਂਕਿ ਸਿੰਪਲ ਤਾਂ ਦੇਖੋ ਖਾਏ ਨੀ ਜਾਂਦੇ ਇਹ ਤੇ ਆ ਵੈਸੇ ਵੀ ਅਗਰ ਸੁੱਕੇ ਵੀ ਖਾਓ ਨਾ ਇੱਕ ਗਲੇ 'ਤੇ ਬੜਾ ਉਹ ਪੈਂਦਾ ਇੱਕ ਮੂੰਹ ਉਹ ਆਉਣ ਲੱਗ ਜਾਂਦਾ, ਖ਼ਰਾਬ 'ਚ ਆਉਣ ਲੱਗ ਜਾਂਦਾ ਹੈ, ਜਿੱਦਾਂ ਛਿੱਲ ਜਾਂਦਾ ਨਾ
ਹੈਲੋ, ਹਾਂ।
ਹਾਂ, ਔਰ ਹਮੇਸ਼ਾ ਬੋਲਦੇ ਨੇ ਹਾਂ, ਹਮੇਸ਼ਾ ਬੋਲਦੇ ਨੇ। ਕਹਿੰਦੇ ਨਮਕ ਦੇ ਨਾਲ ਖਾਣਾ।
ਹਾਂ - ਹਾਂ ਹੋ ਸਕੇ ਤੇ ਕਾਲਾ ਨਮਕ ਜਾਂ ਫਿਰ ਸੇਂਦਾ ਨਮਕ ਹੁੰਦਾ ਨਾ ਜਿਹੜਾ ਦੇਸੀ ਨਮਕ ਉਹ। ਤੇ ਉਹ ਪਾ ਕੇ ਖਾਓ, ਫੇਰ ਤੁਹਾਨੂੰ ਅਸਲੀ ਸਵਾਦ ਆਏਗਾ।
ਹਾਂ -ਹਾਂ! ਕਈ ਐਵੇਂ ਖਾ ਲੈਂਦੇ ਨੇ, ਮੈਂ ਕਿਸੇ ਨੂੰ ਦਿੱਤੇ ਹਾਂ।
ਖਾਏ ਜਾਂਦੇ ਓ ਤਾਂ ਬਾੱਸ ਫੇਰ
ਜਿੱਦਾਂ ਇੱਕ-ਦੋ ਵਾਰ ਮੈਂ ਖਾਏ ਨੇ ਨਾ, ਜਿੱਦਾਂ ਐਦਾਂ ਹੀ ਖਾ ਲੇ ਓ ਫਿਰ ਗਲੇ ਚ ਵੀ ਦਰਦ ਹੋਨ ਲੱਗ ਗਈ ਸੀ ਮੇਰੇ।
ਅੱਛਾ-ਅੱਛਾ।
ਤੇ ਫਿਰ ਮੈਨੂੰ ਇੱਕ ਵਾਰੀ ਮੈਂ ਐਦਾਂ ਈਂ ਡੋਕਟਰ ਕੋਲ ਗਈ, ਮੈਂ ਕੇਆ ਮੈਨੂੰ ਗਲੇ ਚ ਬੜੀ ਜਾਦਾ ਦਰਦ ਹੋਨ ਲੱਗ ਗੀ ਸੀ। ਤੇ ਓ ਬੋਲਦੇ ਨੇ ਕਦੇ ਵੀ ਜਾਮੁਨ ਐਦਾਂ ਨਾ ਖਾਓ, ਹਮੇਸ਼ਾ ਨਮਕ ਲਗਾ ਕੇ ਖਾਓ।
ਅੱਛਾ-ਅੱਛਾ ਡੋਕਟਰ ਨੇ ਕੇਆ ਸੀ।
ਹਾਂ, ਕਦੀ ਮੈਂ ਓਨਾਂ ਨੂੰ, ਓਨਾਂ ਦੱਸੇਆ ਤੁਸੀ ਖਾਏਆ ਕੀ ਐ ਤੇ ਤਾਂ ਓਨਾਂ ਨੇ ਮੈਨੂੰ ਦੱਸੇਆ ਸੀ, ਕਦੇ ਵੀ ਕੈਂਦੇ ਜਾਮੁਨ ਕਦੀ ਵੀ ਐਵੇਂ ਨੀ ਖਾਨਾ ਚਾਈਦਾ, ਹਮੇਸ਼ਾ ਬਲੈਕ ਨਮਕ ਯਾ ਤੁਸੀਂ ਸਿੰਪਲ ਨਮਕ ਵੀ ਲੈ ਲੋ, ਹਮੇਸ਼ਾ ਓਦੇ ਨਾਲ ਖਾਓ।
ਅੱਛਾ-ਅੱਛਾ।
ਇੱਕ ਤਾਂ ਓ ਤਾ ਕੈਂਦੇ ਨੇ ਓਦੇ ਨਾਲ ਫਾਏਦਾ ਵੀ ਕਰਦੈ ਔਰ ਦੂਸਰਾ ਤੇ ਐ ਜੇ ਗਲੇ ਗੁਲੇਆਂ ਚ ਨੀ ਲੱਗਦਾ। ਮੇਰਾ ਮੂੰ ਸਾਰਾ ਫੁੱਲ ਗੇਆ ਸੀ।
ਅੱਛਾ। ਅੱਛਾ।
ਕਯੂਕਿ ਦੇਖੋ ਸਵਾਦ ਇਤਨੇ ਲੱਗਦੇ ਨੇ, ਬੰਦੇ ਦਾ ਮਨ ਰੱਜਦਾ ਈ ਨੀ ਐ, ਐਵੇਂ ਲੱਗਦਾ ਖਾਈ ਜਾਓ ਬਾੱਸ।
ਹਾਂ, ਏ ਤਾਂ ਹੈ। ਹੋਰ ਕੀ ਕੈਂਦੇ ਏ ਜੇ ਰੋਗ ਜਿੱਦਾਂ ਏ ਸਾਡੇ ਬੋਡੀ ਬੋਡੀ ਚ ਕੈਮੀਕਲ ਹੁੰਦਾ ਇੱਕ ਬਈ ਜੇੜਾ ਸਾਡੇ ਰੋਗਾਂ ਨਾਲ਼ ਬਈ ਕਈ ਦੋੱਖ ਬਿਮਾਰੀ ਨਾਲ ਬਈ ਸਾਮਨਾ ਕਾੱਰ ਸਕਦਾ। ਓ ਸਮਤਾ ਨੂੰ ਵੀ ਏ ਵਧਾਂਦੈ ਜਾਮੁਨ।
ਹਾਂਜੀ-ਹਾਂਜੀ। ਜਿਵੇਂ ਲੜਨ ਦੀ ਸ਼ਕਤੀ ਦੇਂਦੇ, ਹਾਂ, ਹਾਡ ਲਈ ਵੀ ਅੱਛਾ ਹੁੰਦੈ।
ਹਾਂ-ਹਾਂ ਠੀਕ ਏ, ਬੋਤ ਵਦੀਆ ਹੁੰਦੈ।
ਹਾਂਜੀ।
ਹਾਂਜੀ, ਓਰ ਖੂਨ ਸਾਫ਼ ਵੀ ਕਰਦਾ ਏ।
ਖੂਨ ਸਾਫ਼ ਵੀ ਕਰਦੈ ਕਈ ਜਿਵੇਂ, ਕਈਆਂ ਦਾ ਕੈਂਦੇ ਨੇ ਖੂਨ ਪਤਲਾ ਵੀ ਕਰਦੈ।
ਹਾਂ-ਹਾਂ ਖੂਨ ਵਧਾਂਦੈ ਵੀ ਐ, ਅਗੋ। ਕਿ ਇਦੇ ਚ ਆਏਰਨ ਹੁੰਦਾ ਨਾ ਥੋੜੀ ਜਿ ਕੁਆਂਟੀਟੀਜ ਚ
ਬਾੱਜ ਕਾਰ ਓ ਅੱਜ ਕੱਲ ਬੱਚੇ ਵੈਸੇ ਵੀ ਫਰੂਟ ਨੀ ਖਾਂਦੇ, ਐ ਸਬ ਚੀਜ਼ਾਂ ਹੁਨ ਵੀ ਖਾ ਲੈਨਗੇ, ਐ ਹੋ ਜਾਏ, ਆੜੂ ਹੋ ਜਾਏ ਜੇੜੀ ਫੈਦੇ ਵਾਲੀ ਚੀਜ਼ਾਂ ਨੇ, ਓ ਬੱਚੇ ਖਾਂਦੇ ਨੀ ਹੈਗੇ।
ਹਾਂ, ਹਾਂ ਬਾੱਸ ਬੱਚੇਆਂ ਨੂੰ ਤੁਸੀਂ ਪਾਪੜ ਵਗੈਰਾ ਆ ਚੋਕਲੇਟ ਵਗੈਰਾ ਖਵਾ ਦੋ, ਓ ਲੈ ਲੈਨਗੇ। ਹਾਂਜੀ, ਚਲੋ ਠੀਕ ਆ ਫਿਰ ਹੈਂ ਦੀਦੀ ਮੈਂ ਫੋਨ ਆ ਰੇਆ ਕਿਸੀ ਦਾ। ਮੈਂ ਬਾਦ ਚ ਕਰਦਾ ਹੈਂ, ਠੀਕ ਆ ਜੀ ਸਾਸਰੀ ਕਾਲ ਠੀਕ।